ਹੈਲੋ, ਹੈਲੋ-ਹੈਲੋ ਸਾਸਰੀ ਕਾਲ ਜੀ
ਹੈਲੋ
ਹੈਲੋ ਸਾਸਰੀ ਅ
ਸਾਸਰੀ ਕਾਲ ਜੀ ਹੋਰ ਠੀਕ ਓ, ਹੋਰ ਘਰ ਪਰਿਵਾਰ?
ਹਾਂਜੀ ਸਭ ਵਧੀਆ ਏ।
ਠ ਚਲੋ ਮਾਰਾਜ ਦੀ ਕਿਰਪਾ ਹੋਣੀ ਚਾਈਦੀ ਵਧੀਆ ਈ ਹੋਣਾ ਚਾਈਦਾ।
ਹਾਂਜੀ-ਹਾਂਜੀ ਵਧੀਆ ਸਭ ਵਧੀਆ ਤੁਸੀਂ ਸੁਣਾਓ? ਤੁਸੀਂ ਦੱਸੋ ਠੀਕ ਨੇ ਸਭ?
ਹਾਂਜੀ-ਹਾਂਜੀ ਸਭ ਵਧੀਆ ਫਸਟ ਕਲਾਸ ਮਾਰਾਜ ਦੀ ਕਿਰਪਾ ਐ।
ਹੋਰ?
ਵਧੀਆ ਤੁਸੀ ਕੀ ਕਰਦੇ ਓ।
ਮੈਂ ਬਸ ਕੁਛ ਨੀ ਬੈਠੀ ਸੀ ਫੑੀ।
ਅੱਛਾ ਜੀ। ਆਪਾਂ ਵੀ ਫੑੀ ਹੈਗੇ ਆ, ਹੋਰ ਹਾਂਜੀ।
ਅੱਛਾ, ਹੋਰ?
ਵਧੀਆ।
ਅੱਛਾ, ਹੋਰ ਅੱਛਾ ਤੁਸੀਂ ਕੀ ਬਣਾ ਲੈਂਦੇ ਓ?
ਅਸੀਂ, ਵੈਸੇ ਤੇ ਹਰੇ ਚਾਮ ਪੋ ਗਈ। ਉਹ ਹੋ ਗਈ ਕੀ ਕਹਿੰਦੇ ਨਾ ਭੁੱਲ ਗਿਆ, ਮੈਗੀ ਹੋ ਗਈ
ਹਾਂ।
ਤੇ ਰੋਟੀ ਵਗੈਰਾ ਤੇ ਬਣਾ ਈ ਲੈਂਣੇ ਆ। ਚਾਹ ਬਣਾ ਲੈਂਣੇ ਆ, ਹਾਂਜੀ। ਕੂਕਰ ਆਲੀ ਚਾ ਪੀਤੀ ਕਦੀ?
ਕੁਕਰ ਅ ਨਾ।
ਕੂਕਰ ਆਲੇ। ਬੜੀ ਸੁਵਾਦ ਵੈਸੇ, ਬਨਦੀ ਤੇ ਉਵੇਂ ਈ ਏ, ਬਸ ਸੀਟੀ ਲੱਗਦੀ ਏ। ਬਾਕੀ ਸਵਾਦ ਬੜੀ ਬਣਦੀ ਜੇ। ਉਹਦੀ ਚਾਹ ਦਾ ਤੇ ਐ ਚਾਹ ਦਾ ਬੜਾ ਫ਼ਰਕ ਹੈਗਾ। ਹਾਂਜੀ, ਹਾਂਜੀ?
ਤੁਸੀਂ ਪੀਤੀ ਹੋਈ ਏ?
ਹਾਂ ਪੀਤੀ, ਗਾਜ਼ੀਆਬਾਦ ਗਏ ਸੀ ਨਾ। ਉਧਰ ਆਪ ਬਣਾ ਕੇ ਪੀਤੀ ਸੀ। ਬੱਚਾ, ਦਸ ਬਾਰਾ ਬੰਦੇ ਹੈਗੇ ਸੀ ਅਸੀਂ।
ਅੱਛਾ -ਅੱਛਾ।
ਹਾਂਜੀ। ਉੱਧਰ ਉਹ ਹੈਲੀ ਚਾਹ ਨਹੀਂ ਬਣਦੀ ਉੱਧਰ ਹੈਲੀ ਚਾਹ ਬਣਦੀ ਹੈ ਕੁੂੱਕਰ ਵਾਲੀ।
ਅੱਛਾ। ਠੀਕ ਹੈ।
ਉਹ ਬਣਦੀ ਉਵੇਂ ਬਸ ਕੁੱਕਰ ਦੀ ਸੀਟ ਹੀ ਲੱਗਦੀ ਹੈ ਬਸ।
ਅੱਛਾ। ਫਿਰ ਚਾ ਬਾਹਰ ਨਹੀਂ ਆਉਂਦੀ।
ਸੀਟੀ ਨਾਲ ਕੀ ਬਾਹਰ ਆਏਗੀ। ਭਾਪਿਓ ਬਸ ਉਬਾਲੇ ਹੀ ਤੇ ਆਉਂਦਾ। ਉਹਦੇ ਚ ਵੀ ਉਬਾਲੇ ਹੀ ਆਏਗਾ। ਹਾਂਜੀ। ਬਾਕੀ, ਇੱਕ ਹੈ ਮੈਗੀ ਬੜਾ, ਬੜੀ ਵਧੀਆ ਬਨਾ ਲੈਂਦਾ ਮੈਂ।
ਅੱਛਾ। ਕਿਵੇਂ ਬਣਾਉਂਦੇ ਓ?
ਮੈਗੀ ਅਗਰ ਇੱਕ ਮੈਗੀ ਬਣਾਉਣੀ ਤੁਸੀਂ ਪਹਿਲੇ ਮੈਗੀ ਖੋਲੋ, ਤੁਸੀਂ ਉਹਨੂੰ ਉਹਦੇ ਮਸਾਲਾ ਹੁੰਦਾ ਨਾ, ਉਹ ਭਾਂਡੇ ਨੂੰ ਮੈ ਇ ਨੂੰ ਅਲੱਗ ਭਾਂਡੇ ਚ' ਨਾ ਉਬਾਲ ਲੋ। ਮਸਾਲਾ ਪਾ ਕੇ, ਪਾਣੀ ਮਤਲਬ ਕਿ ਨੋਰਮਲ ਹੀ ਰੱਖਣਾ ਜ਼ਿਆਦਾ ਨਾ ਰੱਖਣਾ।
ਹੂ
ਠੀਕ ਹੋ। ਉਹਨੂੰ ਹਲਕੇ ਗੈਸ ਤੇ ਨਾ ਉਹ ਕਰ ਲੋ, ਉਬਾਲ ਲੋ। ਉਹਨੂੰ ਉਬਲ ਨਾ ਦੋ। ਉਬਲ-ਉਬਲ ਕੇ ਇੱਕ ਤਰਫ ਤੁਸੀਂ ਉਹ ਰੱਖ ਲੋ‌ ਫਈ ਪੈਨ ਰੱਖ ਕੇ ਨਾ। ਉਹਦੇ ਚ- ਤੁਸੀਂ ਮੰਨ ਲਓ ਡੇਢ ਪਿਆਜ਼ ਪਾਓ, ਇੱਕ ਟਮਾਟਰ ਤੇ ਮਿਰਚ ਤੇਜ਼ ਹੈਗੀ ਤੇ ਇੱਕ ਪਾਊ ਮਿਰਚ। ਜੇ ਅਗਰ ਘੱਟ ਤੇਜ਼ ਹੈਗੀ ਹੈ ਤੇ ਦੋ ਪਾਲੋ ਤੋਰੀਆਂ ਜ।
ਚਲ ਠੀਕ ਐ।
ਹਾਂਜੀ। ਤੇ ਤੁਸੀਂ ਪਹਿਲੇ ਅਗਰ ਵੈਸੇ ਤਾਂ ਮੈਂ ਜ਼ਿਆਦਾਤਰ ਮੱਖਣ ਵਿਚ ਹੀ ਖਾਣਾਂ। ਮੈਗੀ, ਮੈਗੀ ਮੱਕਣ ਹੀ ਬਣਾਉਦਾ ਮੈਂ ਜ਼ਿਆਦਾਤਰ। ਆਪਣੇ ਤੁਸੀਂ ਹਾਂਜੀ। ਇੱਕ ਟਿੱਕੀ ਆਉਂਦੀ ਹੈ, ਪੰਦਰਾਂ ਰੁਪਏ ਦੀ ਅਮੂਲ ਦੀ, ਇਸ ਟਾਈਮ। ਹਾਂ। ਉਹਨੂੰ ਪੂਰੀ ਸਾਬਤ ਪਾ ਲੋ ਤੁਸੀਂ ਮੈਗੀਵਿਚ। ਪਹਿਲੇ ਉਹਨੂੰ ਅਹ ਗੈਂਸ ਨੂੰ ਬਾਲ ਕੇ, ਉਹਨੂੰ ਫਰਾਈ ਪੈਨ ਨੂੰ ਗਰਮ ਕਰਕੇ ਉਹਦੇ ਉੱਤੇ ਉਹ ਮੱਖਣ ਪਾਓਗੇ, ਨਾ ਉਹ ਪਿਘਲ ਜਾਏਗਾ। ਉਸ ਤੋਂ ਬਾਅਦ ਤੁਸੀਂ ਉਹ ਪਾਓ। ਕੀ ਕਰਦੇੈਨ ਪਿਆਜ ਪਾਓ। ਪਿਆਜ ਪਾ ਕੇ ਉਹਨੂੰ ਨਾ ਲਾਲ ਕਰਲੋ ਚੰਗੀ ਤਰ੍ਹਾਂ।
ਅੱਛਾ।
ਪੰਜ ਮਿੰਟ ਲੱਗਦੇ ਹਲਕੇ ਆਂਚ ਤੇ ਉਹਨੂੰ ਲਾਲ ਕਰੋ ਨਾ, ਫੇਰ ਟਮਾਟਰ ਪਾ ਦੋ ਤੁਸੀਂ। ਨਾਲ ਮਿਰਚਾਂ ਪਾ ਦਿਓ। ਉਹਨੂੰ ਫੇਰ ਮਤਲਬ ਕਿ ਘੁਮਾਉਂ ਰਹੋ ਕੜਛੀ ਨਾਲ ਇਧਰ ਘੁਮਾ, ਲਿਆ ਉੱਧਰ ਘੁਮਾ ਲਿਆ ਚੰਗੀ ਤਰ੍ਹਾਂ ਘੁਮਾਉਦੇ ਰਹੋਗੇ ਨਾ। ਫੇਰ ਉਸ ਤੋਂ ਬਾਅਦ ਜਿਹੜਾ ਮੈਗੀ ਦਾ ਪਾਣੀ ਹੈਗਾ ਨਾ, ਜਿਹੜਾ ਉਬਲਦਾ ਪਿਆ।
ਹੂੰ
ਉਹਨੂੰ ਜਿਵੇਂ ਥੋੜ੍ਹਾ ਜਿਹਾ ਚੱਕ ਕੇ ਨਾ। ਜਿਵੇਂ ਕੜਛੀ ਨਾਲੀ ਈ, ਤੇ ਉਹਨੂੰ ਉਹਦੇ ਤੇ ਉਹ ਉਹਦੇ ਨਾਲ ਉਹ ਗਰੇਵੀ ਬਣ ਜਾਏਗੀ ਉਹਦੀ।
ਅੱਛਾ।
ਹਾਂ। ਉਹਨੂੰ ਚੰਗੀ ਤਰ੍ਹਾਂ ਜਿਵੇਂ ਬਿਲਕੁਲ ਤੁਹਾਨੂੰ ਪਤਾ ਨਾ। ਉਹ ਬਣ ਜਾਂਦੇ, ਬੱਤ ਜੇ ਬਣ ਜਾਂਦੇ ਨ ਬਿਲਕੁਲ, ਗਰੇਵੀ ਇਕਵਲ ਹੋ ਜਾਂਦੀ ਏ।
ਅੱਛਾ- ਅੱਛਾ।
ਹਾਂਜੀ। ਗ੍ਰੇਵੀ ਇਕਵਲ ਹੋ ਜਾਂਦੀ ਨਾ। ਉਸ ਤੋਂ ਬਾਅਦ ਤੁਸੀਂ ਇਕ, ਉਸ ਤੋਂ ਬਾਅਦ ਤੁਸੀਂ ਉਹ ਪਾਓ। ਲੂਣ ਪਾਲੋ ਥੋੜਾ ਜਿਆ, ਮਿਰਚ ਸਵਾਦ ਅਨੁਸਾਰ।
ਅੱਛਾ।
ਅ ਉਸ ਤੋਂ ਬਾਅਦ ਤੁਸੀਂ ਉਹ ਮੈਗੀ ਪਾ ਲੋ ਇਹਦੇ
ਅੱਛਾ। ਠੀਕ ਹੈ।
ਪਾਣੀ ਸਮੇਤ ਤ ਸਾਰੀ ਮੈਗੀ ਪਾ ਲਓ ਤੁਸੀਂ। ਉਹਨੂੰ ਜਦ ਤੱਕ ਉਬਾਲੇ ਆਏ ਗ ਨਾ ਫ ਤੁਸੀਂ ਚੈੱਕ ਕਰਕੇ ਵੇਖਣਾ, ਜਿਵੇਂ ਗੱਲ ਜਾਂਦੀ ਹੈ ਮੈਗੀ।
ਹਾਂਜੀ।
ਇੱਕ ਆਪਣਾ ਲੈ ਉਹ ਚੱਕ ਕੇ ਨਾ ਪੀਸ ਜਿਹਾ, ਉਹਨੂੰ ਚੱਕ ਕੇ ਕਰਨਾ ਚੈੱਕ ਜਿਵੇਂ ਗੱਲ ਕੀ ਉਸ ਤੋਂ ਬਾਅਦ ਤੁਸੀਂ ਤਾਜ਼ੀ ਮਲਾਈ ਪਾ ਲਓ। ਉਦੇ ਉਤੇ। ਤੇ ਤਾਜ਼ੀ ਮਲਾਈ ਪਾ ਕੇ ਉਸ ਤੋਂ ਬਾਅਦ ਉਹ ਜਿਹੜੀ ਹੁੰਦੀ ਨੀ ਚਿੱਲੀ ਫਲੈਕਸ ਹੋ ਗਈ ਐਰਗੇਨ ਹੋ ਗਈ ਤੇ ਕਾਲੀ ਮਿਰਚ
ਫਿਰ ਤੁਸੀਂ, ਚੈੱਕ ਕਰਕੇ ਵੇਖਣਾ ਬੜੀ ਸਵਾਦ ਆਉਂਦੀ।
ਅੱਛਾ ਵਧੀਆ।
ਤੁਸੀਂ ਕਿਵੇਂ ਬਨਾਉਂਦੇ ਓ ਤੇ ਤੁਸੀਂ ਕਿਵੇਂ ਬਨਾਉਂਦੇ ਓ, ਮੈਗੀ ਵੈਸੇ
ਮੈਂ ਜਿਵੇਂ- ਸਬਜ਼ੀ ਨੂੰ ਤੜਕਾ ਲੱਗਾ ਲਿਆ ਨਾ। ਪਿਆਜ਼, ਟਮਾਟਰ ਪਾ ਕੇ ਸ਼ਿਮਲਾ ਮਿਰਚ ਪਾ ਕੇ ਤੜਕਾ ਲਾਓ ਤੇਲ 'ਚ ਇੱਕ ਤਾਂ ਉਹ ਬਣਾ ਲੈਂਦੀ ਆ। ਦੂਜੀ ਹਾਂ ਤੇਲ ਚ ਬਣਾਉਂਦੀ ਅਸੀਂ। ਮੈਂ ਨਹੀਂ ਕਦੇ ਬਣਾਈ ਮੈਗੀ ਮੱਖਣ ਵਿੱਚ ਜਾਂ ਘਿਓ ਵਿੱਚ ਦੇਸੀ ਘਿਓ ਵਿਚ ਬਣਾਉਦੇ ਨੇ ਨਾ।
ਮੈਂ ਨਹੀਂ ਬਣਾਈ ਹਾਂਜੀ ਫਿਰ ਉਹਨੂੰ ਮੱਖ ਉਹ ਤੇਲ 'ਚ ਪਹਿਲੇ ਹਾਂ ਸਬਜ਼ੀਆਂ ਨੂੰ ਫਰਾਈ ਕਰ ਲਓ ਸਬਜ਼ੀਆਂ ਪਾ ਲਓ ਕੋਈ ਵੀ।
ਅੱਜ ਉਹ ਕੀ ਕਹਿੰਦੇ ਨੇ ਸ਼ਿਮਲਾ ਮਿਰਚ ਹੋ ਗਈ ਪਰ ਮੈਨੂੰ ਮੈਨੂੰ ਸਵਾਦ ਨੀ ਲੱਗਦੀ ਨਾ ਸ਼ਿਮਲਾ ਮਿਰਚ
ਅੱਛਾ ਅੱਛਾ ਅੱਛਾ। ਫਿਰ ਏ ਸਿੰਪਲ ਵੀ ਬਣਦੀ ਪਾਣੀ ਦੇ ਵਿੱਚ ਮਸਾਲਾ ਜਿਹੜਾ ਆਉਂਦਾ ਮਸਾਲਾ ਪਾਓ, ਨਮਕ ਪਾਓ, ਕਾਲੀ ਮਿਰਚ ਪਾਓ ਸਿੰਪਲ ਹਾਂ ਵੈਸੇ ਜ਼ਿਆਦਾ ਸਿੰਪਲ ਹੀ ਖਾਂਦੇ ਆ।
ਨੀ ਮੈਨੂੰ ਅ ਤੁਸੀਂ ਇੱਕ ਵਾਰੀ ਏ ਟਰਾਈ ਜ਼ਰੂਰ ਕਰਨਾ।
ਹਾਂਜੀ ਕੋਈ ਨਹੀਂ ਟਰਾਈ ਕਰਾਂਗੇ।
ਹਾਂਜੀ ਤੇ ਤੁਸੀਂ ਵੈਸੇ ਚਾਂਪ ਖਾਦੀ, ਲੈਮਨ ਚਾਂਪ
ਹਾਂਜੀ ਖਾਦੀ ਏ ਘਰ ਨ ਕਦੇ ਬਣਾ ਕੇ ਖਾਦੀ ਬਜ਼ਾਰ ਹੀ ਖਾਦੀ।
ਨਹੀਂ- ਨਹੀਂ ਕਾਰ-ਘਾਰ ਬਣਾ ਕੇ ਦੇਖੋ ਤੁਸੀਂ।
ਅੱਛਾ ਕਿਵੇਂ ਬਨਾਉਂਦੇ ਸੀ ਤੁਸੀਂ
ਇੰਨੀ ਸਵਾਦ, ਬਜਾਰੀ ਵੀ ਫੇਲ ਹੈਗੀ ਜੇ।
ਅੱਛਾ।
ਹਾਂਜੀ ਤੁਸੀਂ ਪਤਾ ਕੀ ਕਰਨਾ ਕਿਲੋ ਚਾਪਾ ਲਿਓ ਤੁਸੀਂ
ਅੱਛਾ -ਅੱਛਾ।
ਠੀਕ ਏ ਜੇ ਅਗਰ ਤੁਹਾਡੇ ਘਰ ਰਿਫੈਂਡ ਹੈਗਾ ਜਿਸ ਹਿਸਾਬ ਨਾਲ ਸੁਵਾਦ ਦਾ ਆਪਾਂ ਤੇ ਉਹਦੇ ਚ ਘਿਓ ਚ ਫਰਾਈ ਕਰਨੇ ਨਾ ਸਵਾਦ ਦੇ ਹਿਸਾਬ ਨਾਲ ਜੇ ਅਗਰ ਤੁਸੀਂ ਰਿਫਾਇਡ ਜੇ ਤੁਸੀਂ ਰਿਫਾਇੰਡ ਪਸੰਦ ਕਰਦੇ ਹੋ ਰਿਫਾਇਡ ਚ ਫਰਾਈ ਕਰ ਸਕਦੇ ਹੋ ਦੇਸੀ ਘਿਓ ਪਸੰਦ ਕਰਦੇ ਹੋ ਦੇਸੀ ਘਿਓ ਚ ਉਹ ਕਰ ਸਕਦੇ ਹੋ ਫਰਾਈ ਜੇ ਅਗਰ ਤੁਸੀਂ ਉਹਦੇ ਤੇਲ ਚ ਕਰਦੇ ਹੋ ਤਾਂ ਤੇਲ ਚ ਕਰ ਸਕਦੇ ਹੋ ਪਰ ਮੇਰਾ ਤੇ ਉਹਦੇ ਚ ਕੀ ਕਰਦੇ ਦੇਸੀ ਘਿਓ ਚ ਫਰਾਈ ਕਰਨੇ ਆਪਾਂ ਉਹਨੂੰ ਕੀ ਕਰਨੇ ਆ ਪਹਿਲੇ ਤੁਸੀਂ ਚੰਪਾ ਲੈਓਗੇ ਨਾ ਕਿੱਲੋ
ਹੂ
ਕਿਲੋ ਚੰਪਾ ਲੈ ਕੇ ਉਹਨੂੰ ਪਾਣੀ ਚ ਉਬਾਲ ਲੋ ਉਬਾਲ ਕੇ ਨਾ ਉਹਨੂੰ ਪਾਪ ਵਿੱਚ ਰੱਖ ਦੋ।
ਅੱਛਾ।
ਠੀਕ ਏ ਉਹਨੂੰ ਭਾਵ ਚ ਰੱਖੋਗੇ ਨਾ ਉਹ ਨਾ ਉਹ ਜਏਗੀ ਮਤਲਬ ਗੱਲ ਜਾਏਗੀ।
ਅੱਛਾ।
ਠੀਕ ਏ ਉਹਦੇ ਨਾ ਉਹਦੇ ਸਿੱਖ- ਸਿੱਖ ਜੀ ਹੁੰਦੇ ਨਾ ਲੱਕੜ ਜੀ ਉਹਦੇ
ਹੂ, ਹਾਂ ਬਾਰਬੀ ਕਿਊ ਹੂ।
ਹਾਂਜੀ ਹਾਂਜੀ। ਉਹਨੂੰ ਤੁਸੀਂ ਕੱਢ ਲਓਗੇ ਨਾ ਤੇ ਉਹਦੇ ਪੀਸ ਕਰ ਲੋ ਇੱਕ ਚਾਂਪ ਦੇ ਤੁਸੀਂ ਤਿੰਨ ਕਰਲੋ। ਵੱਡੇ ਵੱਡੇ ਹੋ ਜਾਗੇ। ਉਹਨੂੰ ਇਹਦੇ ਦੇਸੀ ਘਿਓ ਚ ਫਰਾਈ ਕਰੋ ਤੁਸੀਂ ਆਪ। ਠੀਕ ਏ ਤੇ ਉਹਨੂੰ ਕਰਨਾ ਕੀ ਹੈਗਾ। ਇੱਕ ਤਰਫ ਤੁਸੀ ਉਹ ਲਾ ਲੋ। ਅ ਪਿਆਜ ਟਮਾਟਰ ਕੱਟ ਲਓ।
ਅੱਛਾ।
ਠੀਕ ਹੈ। ਉਹਨੂੰ ਜਿਹੜਾ ਤੁਸੀਂ ਫਰਾਈ ਕਰ ਲਓਗੇ ਨਾ ਕਿੱਲੋ ਹੈ। ਉਹ ਫਰਾਈ ਵੀ ਤਾਂ ਕਰਨੇ ਜਦੋਂ ਚਾਮਪਾਂ ਠੰਡੀਆਂ ਹੋ ਜਾਗੀ ਨਾ ਉਹ ਗਰਮ ਗਰਮ ਨੀ। ਪਾਣੀ ਉਹਨੂੰ ਪਾਣੀ ਨਿਚੋੜ ਕੇ ਨਾ ਤੇ ਉਹਨੂੰ ਕੱਟ ਕੇ ਤਾਂ ਫਰਾਈ ਕਰਨੀ ਜੇ। ਜੇਕਰ ਉਝ ਕਰੋਗੇ ਨਾ ਫਰਾਈ ਤੇ ਉਹ ਫਿਰ ਪਟਾਕੇ ਜੇ ਮਾਰਗੇ ਉਹਦੇ।
ਅੱਛਾ।
ਹਾਂਜੀ ਤੇ ਉਹਨੂੰ ਫਰਾਈ ਕਰਕੇ ਤੁਸੀ ਤੇ ਜਿਹੜਾ ਉਹ ਦੇਸੀ ਘਿਓ ਬੱਚਿਆ ਹੋਏਗਾ ਉਹਨੂੰ ਪਿਆਜ। ਤੇ ਕੀ ਕਹਿੰਦੇ ਨੇ ਆਪਣਾ ਸ਼ਿਮਲਾ ਮਿਰਚ ਹੋ ਗਈ। ਤੇ ਜਿਹੜੀ ਹਰੀ ਮਿਰਚ ਹੁੰਦੀ ਨਾ ਜਿਵੇਂ ਤੁਸੀਂ ਭਿੰਡੀ ਦੇੇਖੀਏ ਕੱਟ ਕੇ ਬਣਾਉਦੇ ਵਿੱਚ ਮਸਾਲਾ ਪਾਰ ਕੇ ਉਵੇਂ। ਤੁਸੀਂ ਉਹ ਕੱਟ ਸਕਦੇ ਹੋ ਮਿਰਚ ਸ਼ਿਮਲਾ ਮਿਰਚ। ਦੇ ਆਪਣੇ ਹਿਸਾਬ ਨਾਲ ਡਿਜ਼ਾਇਨ ਨਾਲ ਕੱਟ ਲਓ। ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਰੋਗੇ ਨਾ। ਹ। ਫਰਾਈ ਕਰ ਲੋ ਉਹਨੂੰ ਮਤਲਬ ਕਿ ਗ੍ਰੇਵੀ ਜੀ ਬਣਾ ਲਓਗੇ ਨਾ ਉਸ ਤੋਂ ਬਾਅਦ ਅੱਧਾ। ਕਿੱਲੋ ਦਹੀਂ ਲੈ ਕੇ ਕਿੱਲੋ ਚਾਂਪ ਵਿੱਚੇ ਅੱਧਾ ਕਿੱਲੋ ਤੇ ਹਾਂ ਉਹ ਅੱਧਾ ਕਿੱਲੋ ਤੇ ਹੀ ਲੈ ਗ। ਥੋੜ੍ਹੀ ਘੱਟ ਹੀ ਪੈਂਦੀ ਸਵਾਦ ਅਨੁਸਾਰ ਬੜਾ ਉਸ ਤੋਂ ਬਾਅਦ। ਤੁਸੀਂ ਉਹਨੂੰ ਫਰਾਈ ਕਰਕੇ ਜਿਹੜਾ ਮਸਾਲਾ ਉਹ ਕੀਤਾ ਹੈ ਗ੍ਰੇਵੀ। ਉਹਦੇ ਚ ਚਾਪਾਂ ਗੇਰ ਦੋ ਚਾਪਾਂ ਫਿਰ ਉਹਨੂੰ ਕਰਕੇ ਉਸ ਤੋਂ ਬਾਅਦ ਤੁਸੀਂ ਕੁਛ ਨੀ ਕਰਨਾ ਉਹਨੂੰ ਉਸ ਤੋਂ ਬਾਅਦ। ਹਲਕਾ ਜਹਾ ਗ੍ਰੈਂਡ ਕਰਕੇ ਨਾ ਦਹੀਂ ਅਗਰ ਉਝ ਪਾਓਗੇ ਨਾ ਤੁਸੀਂ ਦਹੀਂ। ਤੇ ਉਹਦੀ ਪੜਕੋਟੀਆਂ ਜੀ ਜਿਵੇਂ ਟੁਕੜੇ ਟੁਕੜੇ ਨੀ ਹੁੰਦੇ।
ਹਾਂਜੀ ਹਾਂਜੀ।
ਹਾਂ ਉਵੇਂ ਬਣੇਗੀ ਪਰ ਉਵੇਂ ਨੀ ਤੁਸੀਂ ਗ੍ਰੈਂਡ ਕਰਕੇ ਪਾਉਣਾ। ਉਹ ਬੜੀ ਸਵਾਦ ਉਸ ਤੋਂ ਬਾਅਦ ਤੁਸੀਂ ਇੱਕ ਨਿੰਬੂ ਨਿਚੋੜ ਲਓ। ਹਾਂਜੀ ਤੇ ਤੁਸੀਂ ਉਹ ਖਾ ਕੇ ਦੇਖਣਾ।
ਠੀਕ ਹੈ।
ਹਾਂਜੀ ਤੇ ਤੁਸੀਂ ਵੈਸੇ ਕਿਵੇਂ ਬਣਾਉਂਦੇ ਹੋ ਚਾਮਪ।
ਅ ਮੈਂ ਮਲਾਈ ਲੈਮਨ ਚਾਪ ਨਹੀਂ ਕਦੀ ਬਣਾਈ। ਬਸ ਉਈ ਗਰੇੇਵੀ ਵਾਲੀ ਜਿਵੇਂ ਸਬਜ਼ੀ ਨਹੀਂ ਬਣਦੀ।
ਅੱਛਾ ਜੀ। ਤੇ ਵੈਸੇ ਨਵੀਂ ਨਵੀਂ ਚੀਜ਼ ਨਵੀਂ ਚੀਜ਼ਾਂ ਟਰਾਈ ਕਰਨੀ ਚਾਹੀਦੀਆਂ ਨੇ ਵੈਸੇ।
ਹਾਂਜੀ ਕਰਨ ਕੋਈ ਨਹੀਂ ਮੈਂ ਟਰਾਈ ਕਰਾਂਗੀ ਹੁਣ।
ਹਾਂਜੀ ਤੇ ਵੈਸੇ ਕੀ ਕਹਿੰਦੇ ਨੇ ਹੋਰ ਤੁਹਾਨੂੰ ਕੁਛ ਆਉਂਦਾ ਨੀ ਉਹ ਬਣਾਉਣਾ।
ਹਾਂ ਮੈਂ ਵਾਈਟ ਸੌਸ ਪਾਸਤਾ ਬਣਾਇਆ ਸੀ।
ਅੱਛਾ ਜੀ ਉਹ ਵੀ ਵੈਸੇ ਬਣਦਾ ਤਾਂ ਐਵੇਂ ਹੀ ਹੈਗਾ ਨਾ।
ਹਾਂਜੀ ਬਸ ਉਹਨੂੰ ਉਬਾਲ ਨੂੰ ਅਤੇ ਉਹਦੀ। ਕਰੀਮ ਕਰੀਮ ਬਣਾ ਲਉ ਘਰ ਦੁੱਧ ਮੈਦਾ।
ਅੱਛਾ ਜੀ।
ਤੇ ਸਲਾਈਸ ਆਂਦੀ ਏ ਬਜ਼ਾਰੋਂ ਉਹਦੀ। ਚੀਜ਼ ਦੀ ਚੀਜ਼ ਹਾਂ ਅਮੂਲ ਦੀ ਚੀਜ਼ ਹਾਂ। ਬਸ ਉਹਦੀ ਉਹਦੀ ਹੁਣ ਬਨਾਓ ਕੀ ਕਹਿੰਦੇ ਨੇ ਕਰੀਮ।
ਅੱਛਾ ਜੀ।
ਹਾਂ ਬਸ ਉਹਦੇ 'ਚ ਫਿਰ ਕ ਕਰੀਮ ਬਣਾਉਣੀ ਅਤੇ ਪਹਿਲੇ ਉਹਨੂੰ ਜਿਹੜਾ ਉਹ ਪਾਉਂਦੇ ਸ਼ਿਮਲਾ ਮਿਰਚ ਸਵੀਟ ਕੋਨ ਤੇ ਬਸ ਇਹੀਓ ਪੈਂਦਾ ਹੈ ਪਿਆਜ਼ ਮਰਜ਼ੀ ਤੁਹਾਡੀ ਪਾਣੀ ਪਾ ਲਓ ਮਰਜ਼ੀ ਜ਼ਰੂਰ
ਨਹੀਂ ਮੈਨੂੰ ਵੈਸੇ ਪਾਸਤਾ ਬੜਾ ਸਵਾਦ ਲੱਗਦਾ ਹੈ। ਜਿਵੇਂ ਤੁਸੀਂ ਕਹਿੰਦੇ ਹੋ ਰੈਡ ਸੋਸ ਪਾਸਤਾਂ ਹੋ ਗਿਆ ਬੰਣਦਾ ਸੇਮ ਹੀ ਹੈਗਾ
ਹਾਂ ਪਰ ਉਹਦੇ ਚ ਸੋਸ ਪੈ ਜਾਂਦੀ ਹੈ ਰੈੱਡ।
ਹਾਂ ਰ ਸ ਬਾਕ ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾ ਬੜਾ ਸਵਾਦ ਲੱਗਦਾ ਕਿਉਂਕਿ ਖੱਟਾ ਮਿੱਠਾ ਹੁੰਦਾ ਨਾ।
ਹਾਂਜੀ, ਹਾਂਜੀ।
ਹਾਂ ਤੁਸੀਂ ਵੀ ਅਗਰ- -ਤੁਸੀਂ ਵੀ ਬਣਾ ਕੇ ਦੇੇਖਣਾ ਰੈਡ
ਹਾਂਜੀ, ਹਾਂਜੀ ਚਲੋ ਠੀਕ ਹੈ। ਹਾਂਜੀ ਠੀਕ ਓਕੇ, ਓਕੇ ਬਾਏ, ਬਾਏ। ਹਾਂਜੀ।